ਹੈਲੋ,
ਹਾਂਜੀ ਸਤਿ ਸ਼੍ਰੀ ਅਕਾਲ ਜੀ,
ਹਾਂਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੋ?
ਹਾਂ ਮੈਂ ਠੀਕ ਹਾਂ ਤੁਸੀਂ ਸੁਣਾਓ।
ਬਸ ਬੱਚੇ ਤੁਹਾਡੇ ਠੀਕੇ,
ਬਸ ਸਭ ਠੀਕ ਠਾਕ ਹੋਰ ਤੁਹਾਡੇ ਇੱਥੇ
ਹਾਂਜੀ-ਹਾਂਜੀ, ਸਭ ਵਧੀਆ ਹੋਰ ਹੋ ਗਏ ਸੀ, ਵਿਹਲੇ ਮੈਂ ਕਿਹਾ ਚੱਲ ਮੈਂ ਵਿਹਲੀ ਸੀ ਦੇਖਾਂ ਫੋਨ ਕਰਕੇ
ਹੂੰ-ਹੂੰ, ਹਾਂ ਬਸ ਹੋ ਗਈ ਵੇਲੇ ਬਸ ਹੁਣ ਤਾਂ ਨਾ ਗਰਮੀ ਇੰਨੀ ਹੋਈ ਸੀ ਇਹ ਸੱਚੀ ਕਹਨੀ ਆ ਕੰਮ ਕਰਨ ਦਾ ਨਾ ਮਨ ਹੀ ਨੀ, ਕਰਦਾ ਇੱਥੇ ਨਾ ਮੈਂ ਕੁਛ ਉੱਪਰ ਰਹਿੰਦੀ ਹਾਂ ਮੇਰਾ ਕੁਛ ਤੁਸੀਂ ਮੈਨੂੰ ਕਮਰੇ ਉੱਪਰ ਹੈਗੇ ਨੇ ਤੇ ਧੁੱਪ ਨਾ ਸਿੱਧਾ ਉਹਦੀ ਰਸੋਈ ਦੇ ਵਿੱਚ ਪੈਦੀ ਹੈਗੀ ਹੈ, ਤੁਸੀਂ ਕਹਿ ਲਓ। ਵੀ ਜਾ ਤੇ ਮੈਂ ਰਾਤੀ ਕੰਮ ਕਰ ਸਕਦੀ ਹਾਂ, ਜਿਹੜੇ ਮੈਂ ਸਵੇਰੇ ਕੰਮ ਕਰ ਸਕਦੀ। ਮਤਲਬ ਅਰਲੀ ਮੋਰਨਿੰਗ ਮਤਲਬ ਪੂਰਾ ਦਿਨ ਦਾ ਟਾਈਮ ਤੇ ਤੁਸੀਂ ਕਹਿਲੋ ਮੈਂ ਰਸੋਈ ਚੌੜ ਨੀ ਸੀ ਕਰੀ। ਹੂੰ,
ਅੱਛਾ-ਅੱਛਾ ਅਰੇ ਗਰਮੀ ਵੀ ਤੇ ਬਹੁਤ ਪੈ ਰਹੀ। ਅੱਛਾ, ਹੁਣ ਕਹਿੰਦੇ ਮੇ ਲੋਨ ਦਾ ਮਹੀਨਾ ਸ਼ੁਰੂ ਹੋ ਗਿਆ। ਇੱਥੇ ਤੇ ਜ਼ਿਆਦਾ ਗਰਮੀ ਹੈ, ਫੇਰ ਲੋਨ ਦੇ ਮਹੀੇ ੇਜੋ ਕਹਿੰਦੇ ਨੇ ਜਿਆਦਾ ਗਰਮੀ ਪੈਂਦੀ ਏ। ਤੇ ਕਈ ਹਾਲ ਮੇਂ ਦੀ ਵੀ ਨਾ ਮੋਸ਼ਿੰਗਏਰਿਯਾ ਉੱਪਰ ਏ ਸਾਰਾ ਤੇ ਵੋਸ਼ੀਗ ਮਸ਼ੀਨ ਜਿੱਥੇ ਪਈ ਨਾ ਉਥੇ ਦੁੱਪ ਆਂਦੀ। ਤੁਸੀਂ ਮੰਨੋਗੇ ਮੈਂ ਤੇ ਕੱਪੜੇ ਈ ਨੀ ਧੋਤੇ ਅੱਜ ਕੀ ਸਵੇਰੇ ਅੱਛਾ ਕੰਮ, ਕਰਦੇ-ਕਰਦੇ ਸਵੇਰੇ ਅੱਠ ਤੇ ਵੱਜ ਹੀ ਜਾਂਦੇ ਆ। ਕਿਉਂਕਿ ਬੱਚਿਆਂ ਦੀ ਛੁੱਟੀਆਂ ਨਾ ਬਿਲਕੁਲ ਸਵੇਰੇ ਉਠ ਈ ਨੀ ਜਾਂਦਾ ਕਿ ਪਹਿਲੇ ਬੱਚਿਆਂ ਨਾਲ ਹੁੰਦਾ ਸੀ ਛੇ ਵਜੇ ਉਠ ਜਾਨ। ਦੇ ਸੀ। ਹੁਨ ਹੋਦਾ ਕਿ ਚੱਲ ਰਾਮ ਉੱਠਣੇ ਆ ਅੱਠ ਵੱਜ ਜਾਂਦੇ ਨੇ, ਫੇਰ ਮਨ ਈ ਨੀ ਕਰਦਾ ਕੱਪੜੇ ਨੂੰ ਬਿਲਕੁਲ-ਬਿਲਕੁਲ ਗਿਆਰਾਂ ਵੱਜ ਜਾਂਦੇ ਨੇ ਨੂੰ, ਤੇ ਫੇਰ ਮੈਂ ਉਹੀ ਨਾ ਹਾਂ। ਫੇਰ ਮੈਂ ਸ਼ਾਮੀ ਧੋਨੀ ਆ ਹੁਨ ਕੱਪੜੇ ਮੇਰੇ ਕੋਲ ਮਨ ਨੀ ਕਰਦਾ ਸਵੇਰੇ ਛਤ ਤੇ ਜਾ ਕੇ ਕੱਪੜੇ ਧੋਣਾ ਬਸ ਰੋਟੀ, ਤੇ ਡਿਸਟਰਬ ਹੋਇਆ ਪਟਨਾ ਪਤ ਦਿੱਕਤ ਬੜੀ ਆ ਰਹੀ ਹੈ, ਮੈਨੂੰ ਜਿਵੇਂ ਬੱਚਿਆਂ ਨੂੰ ਨਾ ਟਿਊਸ਼ਨ ਵਗੈਰਾ ਛੋੜਨ ਜਾਣਾ। ਤੇ ਪਤਾ ਏ ਗਰਮੀ ਬੜੀ ਹੁੰਦੀ ਐ, ਜਾਇਆ ਨੀ ਜਾਂਦਾ ਅੱਛਾ ਪਤਾ ਕੀ ਏ ਸਕੂਟੀ ਦੀ ਹੁੰਦੀ ਏ ਦਿੱਕਤ। ਜੇ ਬੇਟੀ ਲੈ ਜਾਏ ਤੇ ਪਿੱਛੋਂ ਦੀ ਹੋ ਜਾਂਦੀ ਏ, ਮੈਂ ਵੀ ਛੋੜਨ ਜਾਨਾ ਹੁੰਦਾ ਬੇਟੇ ਨੂੰ ਜਾ-ਜਾ ਕੇ ਨਾ ਧੁੱ ਪੇ ਪ ਦਿਮਾਗ ਖਰਾਬ ਹੋਇਆ ਪਿਆ ਮੈਂ ਚੱਲ ਤੁਸੀਂ ਲਿੱਤੇ ਸੀ ਨਾ ਹੁਣ ਸਕੂ ਟੀ ਤੇ ਹਾਂ ਤੇ, ਕੇਹੜੀ ਲਿੱਤੀ ਤੁਸੀਂ ਬੈਟਰੀ ਵਾਲੀ ਯਾ ਦੂਸਰੀ
ਨੀ ਮੈਂ ਤੇ ਬੈਟਰੀ ਆਲੀ ਲਿਤੀ ਹੈ, ਮੈਂ ਵੀ ਕਿਉਂ ਕਾਂਵਾ ਤੁਹਾਨੂੰ ਸਾਡੇ ਕੋਲ ਪਹਿਲੇ ਪੈਟਰੋਲ ਵਾਲੀ ਹੈਗੀ, ਸੀ, ਤੇ ਸਾਨੂੰ ਕਿਸੇ ਨੇ ਸਲਾਹ ਦਿੱਤੀ। ਹੈਗੀ ਸੀ, ਹੁਣ ਜਿਵੇਂ ਆਪਾਂ ਲੈਣੀ ਸੀ, ਨਾ ਹੁਣ ਤੁਹਾਨੂੰ ਪਤਾ ਹੀ ਪੈਟਰੋਲ ਦੇ ਪ੍ਰਾਈਜ਼ ਵੀ ਕਿੰਨੇ ਇੱਕੋ ਦਮ ਹੇਨਾ ਹਾਈਕ ਹੁੰਦੇ ਪਏ ਨੇ, ਤੇ ਹਾਂ ਤੇ ਆਪਾਂ ਵੈਸੇ ਵੀ ਕੁਛ ਸ਼ਹਿਰ ਤੋਂ ਬਾਹਰ ਲੈ ਕੇ ਜਾਣੀ ਨੀ ਹੁੰਦੀ ਸੀ, ਆਪਾਂ ਤੇ ਸ਼ਹਿਰ ਦੇ ਵਿੱਚ ਹੀ ਚਲਾਨੀ ਹੈਗੀ ਏ, ਤੇ ਫਿਰ ਸਾਨੂੰ ਕਿਸੇ ਨੇ ਸਲਾਹ ਦਿੱਤੀ ਹੈਗੀ ਸੀ, ਵੀ ਤੁਸੀਂ ਬੈਟਰੀ ਆਲੀ ਚਲਾ ਕੇ ਦੇਖ ਲਓ ਇਸ ਵਾਰ ਤੇ ਚਲੋ ਤੁਸੀਂ ਹਾਂ ਹੈਗੀ ਵਾਪਸੀ ਵਾਲੀ ਤਾਂ ਤੁਸੀਂ ਇਹ ਕਹਿ ਲਓ। ਬਸ ਇਹ ਹੈਗੇ ਜਦੋਂ ਤੁਸੀਂ ਆਪਣੇ ਸ਼ੇਅ ਵਿੱਚ ਵੀ ਚਲਾਨੀ ਹੈਗੀ ਏ ਨਾ ਫਿਰ ਤਾਂ ਠੀਕ ਹੈਗੀ ਏ ਅਗਰ ਤੁਸੀਂ ਨੇ ਵ ਨੂੰ ਲੈ ਕੇ, ਕਈ ਵਾਰ ਕੀ ਹੁੰਦਾ। ਲੋਕ ਦੂਜੇ ਸ਼ਹਿਰ ਚ ਜਾਂਦੇ ਹੈ। ਨੇ ਹਨਾ, ਤੇ ਹਾਂ ਮ ਤੇ ਉਹਦੇ ਵਾਸਤੇ ਦੇਖੋ ਬੈਟਰੀ ਵਿੱਚ ਮੂਝੇ ਤਾਂ ਔਖਾ ਹੋ ਜਾਂਦਾ ਹੈਗਾ। ਤੇ ਵੈਸੇ ਅਗਰ ਤੁਸੀਂ ਲੋਕਲ ਜਿਵੇਂ ਤੁਸੀਂ ਕਹਿੰਦੇ ਵੀ ਬੱਚੇ ਨੂੰ ਲੈ ਕੇ ਜਾਣਾ ਛੱਡਣਾ ਹੈਗਾ ਫ਼ਿਰ
ਹਾਂ-ਹਾਂ, ਸੋਚੋ ਮੇਰੀ ਬੱਚੀ ਦੀ ਟਿਊਸ਼ਨ ਹੋਏਗੀ ਤਿੰਨ ਕਿਲੋਮੀਟਰ ਦੂਰ ਹੋਏਗੀ। ਤੇ ਛੇ ਕਿਲੋਮੀਟਰ ਹੋ ਕੇ ਆਣਾ ਜਾਣਾ ਤੇ ਮਤਲਬ ਕਿ ਉਹੀ ਮੈਨੂੰ ਨਾ ਬੈਟਰੀ ਦੀ ਨੋਲੇਜ ਨੇ ਹੁਣ ਪੈਟਰੋਲ ਦਾ ਤੇ ਆਵੇ, ਨਾ ਜਿੱਥੇ ਪਤਾ ਲੱਗਦਾ ਖਤਮ ਤੇ ਪੈਟਰੋਲ ਪੰਪ ਤੇ ਅਸੀਂ ਪੈਟਰੋਲ ਪਾ ਲੈਂਣੇ ਹਾਂ। ਮੈਂ ਉਹੀ ਪੁੱਛਣਾ ਸੀ ਕਿ ਬੈਟਰੀ ਦਾ ਹਿਸਾ ਹਿਸਾਬ ਕਿਤਾਬ ਕੀ ਹੈ, ਮੈਨੂੰ ਵੀ ਨਾ ਪਤਾ ਲੱਗਿਆ ਤੁਸੀਂ ਬੈਟਰੀ ਵਾਲੀ ਲਿੱਤੀ ਹੈ।
ਹੂੰ-ਹੂੰ, ਦੇਖੋ ਪਤਾ ਕਿ ਪੈਟਰੋਲ ਵਾਲੀ ਕੀ ਹੈਗੀ ਹੈ, ਪਹਿਲੇ ਤਾਂ ਤੁਸੀਂ ਇਹ ਕਹਿ ਲੋ ਆਪਾਂ ਦੋ ਸੌ ਤਿੰਨ ਸੌ ਰੁਪਏ ਦਾ ਪੈਟਰੋਲ ਪਵਾਈਏ ਨਾ ਜਾਂ ਇੱਕ ਟੈਂਕੀ ਵੀ ਫੁੱਲ ਕਰਾਈਏ, ਜਿਵੇਂ ਪੰਜ ਸੌ ਛੇ ਸੌ ਰੁਪਏ ਦੀ ਟੈਂਕੀ ਫੁੱਲ ਕਰਾਈਏ, ਆ ਅੱਛਾ ਹਫ਼ਤਾ ਨੀ ਨਿਕਲਦਾ ਤਾਂ ਤੁਸੀਂ ਮੰਨੋਗੇ ਹਫ਼ਤੇ ਤੋਂ ਵੱਧ ਨਹੀਂ ਨਿਕਲਦਾ ਹੈਗਾ, ਈਵਨ ਹਫ਼ਤੇ ਤੋਂ ਕਈ ਵਾਰ ਤਾਂ ਪਹਿਲੇ ਫਿਰ ਰੀਫਿਲ ਕਰਵਾਣੀ ਪੈ ਜਾਂਦੀ ਸੀ ਟੈਂਕੀ ਤੇ ਹੁਣ ਇਹਦੇ ਵਿੱਚ ਇਹ ਹੈਗਾ, ਤੁਸੀਂ ਕਹਿ ਲਓ ਵੀ ਤੁਸੀਂ ਚਾਰਜਿੰਗ ਲਗਾਉਣੀ ਹੁੰਦੀ ਹੈ, ਘਰ ਦੇ ਵਿੱਚ ਹਨਾ ਚਾਰਜਰ ਮਤਲਬ ਚਾਰਜ ਹੁੰਦੀ ਹੈਗੀ। ਤੇ ਤੁਸੀਂ ਇਹਨੂੰ ਰਾਤੀ ਚਾਰਜਿੰਗ ਲਗਾ ਕੇ ਛੱਡ ਦੋ ਤੇ ਜਿਵੇਂ ਤੁਸੀਂ ਦੇਖ ਲੋ ਜਦੋਂ ਮਤਲਬ ਚਾਰਜ ਪੂਰੀ ਹੋ ਗਈ ਹੈ, ਤੇ ਤੁਸੀਂ ਇਹਨੂੰ ਹਟਾ ਲੋੋ। ਤੇ ਹਾਂ। ਤੇ ਫੇਰ ਤੇ ਇਹਦਾ ਇਹੀ ਹੁੰਦਾ ਹੈਗਾ, ਤੁਸੀਂ ਆਪਣੇ ਚਾਰਜਿੰਗ ਨੂੰ ਹਮੇਸ਼ਾ ਇਹਦੇ ਫੁੱਲ ਰੱਖਣੀ ਹੈ ਵੀ ਵੀ ਤੁਹਾਨੂੰ ਕਦੀ ਜਾਣਦੇ ਆ ਔਖਾ ਨਾ ਹੋਵੇ ਕਦੀ ਇਹ ਨਾ ਹੋਵੇ, ਜਿਵੇਂ ਇੱਕ ਜਿਵੇਂ ਬੈਟਰੀ ਦਾ ਹੋਵੇ ਜਾਂ ਦੋ ਬੈਟਰੀ ਜਿਵੇਂ ਹਨਾ ਇੰਡੀਕੇਸ਼ਨ ਹੋਣ ਦੇ ਤੁਸੀਂ ਲੈ ਕੇ ਤੁਰ ਪਓ ਕਿ ਕੀ ਦੇਖੋ ਹੈ, ਤੇ ਮਸ਼ੀਨ ਹੈਗੀ। ਨਾ ਇਹ ਤਾਂ ਕੁਛ ਨੀ ਪਤਾ ਹੁੰਦਾ। ਕਈ ਵਾਰ ਨਾ ਬੰਦੇ ਨੂੰ ਕੰਮ ਪੈ ਜਾਂਦਾ ਕਈ ਵਾਰ ਮਤਲਬ ਸਕੂਲ ਤੋਂ ਅੱਗੇ ਕਿੱਥੇ ਦੀ ਜਾਂਦਾ ਹੈਗਾ ਤੇ, ਕਈ ਵਾਰ ਮਾਇੰਡ ਦੇ ਵਿੱਚ ਇਹ ਪਲੈਨ ਹੁੰਦਾ ਹੈਗਾ, ਵੀ ਇੱਥੇ ਤੱਕੇ ਜਾ ਵੀ ਇੱਕ ਕਿੰਨੀ ਕੁ ਬੈ ਰੀ ਦੇ ਨਾਲ ਕੰਮ ਚੱਲ ਰਿ ਜਦਾ ਬੰਦਾ ਕਈ ਵਾਰ ਨਾ ਭੁੱਲ ਜਾਂਦਾ ਹੈਗਾ, ਬਈ ਬੈਟਰੀ ਘੱਟ ਹੈਗੀ ਐ। ਤੇ ਬੰਦਾ ਅੱਗੋਂ ਹੋਰ ਕੰਮ ਕਰ ਆਦਾ ਹੈਗਾ।
ਹਾਂ, ਕਿਉਂਕਿ ਅਗਰ ਬੰਦਾ ਘਰੋਂ ਬਾਹਰ ਨਿਕਲਦਾ ਨਾ ਉਹਨੂੰ ਹੁੰਦਾ। ਕਿ ਇੱਕ ਕੰਮ ਕਰਨ ਚੱਲਿਆ ਦੂਸਰਾ ਕੰਮ ਵੀ ਮੁਕਾਉਂ ਆਈਏ ਅੱਗੇ ਪਿੱਛੇ ਜਾਂ ਟ੍ਰੈਫਿਕ ਕਿ ਬੰਦਾ ਫਸ ਜਾਂਦਾ ਉਹਦੇ ਤੇ ਵੀ ਤੁਹਾਡੀ ਕੰਟੀਨਿਊ ਫਿਰ ਚੱਲਦੀ ਰਹਿੰਦੀ ਹੈ, ਉਹ ਖੜੇ ਤੇ ਰਹਿੰਦੇ ਹਾਂ ਅਸੀਂ ਪਰ ਸਾਡੀ ਐਕਟਿਵਾ ਤੇ ਸਟਾਰਟ ਹੀ ਰਹਿੰਦੀ। ਹੈ ਨਾ
ਉਹੀ ਨਾ ਤੇ ਫੇਰ ਉਹ ਕਈ ਵਾਰੀ ਕੀ ਹੁੰਦਾ ਰਸਤੇ ਚ ਰੁਕ ਜਾਂਦੀ ਫੇਰ, ਹੁਣ ਦੇਖੋ ਅਹ ਬੈਟਰੀ ਵਾਲੀ ਅੱਗੇ ਦੇ ਤੇ ਪੈਟਰੋਲ ਪੈਂਦਾ ਨੀ ਹੈਗਾ, ਫੇਰ ਇਹਨੂੰ ਦੇਖੋ ਧੱਕੇ ਮਾਰ ਕੇ ਲੈ ਕੇ ਆਣਾ ਪੈਂਦਾ ਹੈਗਾ ਫੇਰ ਦੂਜੇ ਘਰਦਿਆਂ ਨੂੰ ਬੁਲਾਓ। ਨੂੰ ਲੈ ਕੇ ਜਾਓ। ਤੇ ਦੇਖੋ, ਸਭ ਤੋਂ ਪਹਿਲੇ ਤੇ ਨਾ ਮੇਨ ਜਿਹੜੀ ਪ੍ਰੋਬਲਮ ਹੈਗੀ ਬੈਟਰੀ ਦੀ ਹੈ। ਨੇ ਹਮੇਸ਼ਾ ਮਤਲਬ ਕਿ ਇਹਦੇ ਚ ਲਾਪਰਵਾਹੀ ਨੀ ਵਰਤੀ ਚਾਹੀਦੀ ਹੈਗੀ ਅਗਰ ਤੁਸੀਂ ਬੈਟਰੀ ਲੈ, ਲੈਣੀ ਹੈਗੀ ਹੈ, ਤੇ ਤੁਸੀਂ ਹਮੇਸ਼ਾ ਇਹਨੂੰ ਫੁਲ ਚਾਰਜ ਕਰਕੇ ਲੈ ਕੇ ਜਾਣਾ। ਹੈਗਾ ਸਭ ਤੋਂ ਪਹਿਲਾਂ ਇਸ ਚੀਜ਼ ਦਾ ਧਿਆਨ ਰੱਖਣਾ।
ਤੇ ਮੇਰੀ ਗੱਲ ਸੁਣੋ ਇਹ ਚਾਰਜ ਚੋਂ ਕਰਦੇ ਆਾਂ ਇਹਨੂੰ ਪੂਰੀ ਰਾਤ ਲਗਾ ਦਿੰਦੇ ਹੋ ਚਾਰਜਿੰਗ ਤੇ
ਪੂਰੀ ਰਾਤ ਵੀ ਨੀ ਹੈਗੀ ਦੇਖੋ, ਧਿਆਨ ਤੇ ਦੇਣਾ ਹੀ ਪੈਂਦਾ ਕਈ ਵਾਰ ਤੁਸੀਂ ਸ਼ਾਮੀ ਹਨਾ ਤੁਸੀਂ ਛੇ ਅਗਰ ਹੁਣ ਸਾਮੀ ਹੁਣ ਸੋਂਦੇ ਗਿਆਰਾਂ ਬਾਰਾਂ ਵਜੇ ਝ ਜਾਂਦੇ ਨੇ ਨਹੀਂ ਹਨਾ ਤੇ ਆਪਾਂ ਸ਼ਾਮੀ ਜਿਵੇ, ਸੱਤ ਵਜੇ ਵੀ ਲਗਾ ਦੀਏ ਜਾਂ ਅੱਠ ਵਜੇ ਵੀ ਲਗਾ ਦੀਏ ਹੋ ਜਾਂਦੀ
ਹਾਂ ਬਈ ਪੰਜ ਛੇ ਘੰਟੇ ਚ ਫੁਲ ਚਾਰਜ ਆਉਦੇ ਚਾਰ ਪੰਜ ਘੰਟੇ ਚ ਫੁਲ ਚਾਰਜ ਹੋ ਜਾਂਦੀ। ਤੇ ਮਤਲਬ ਕਿ ਸਾਡਾ, ਇੱਕ ਦਿਨ ਪੂਰਾ ਜਿਵੇਂ ਲੋਕਲ ਅਸੀਂ ਘੁੰਮਣਾ ਹੈ, ਤੇ ਨਿਕਲ ਜਾਂਦਾ ਹੈ ਹਾਂ,
ਹਾਂ ਨਿਕਲ ਜਾਂਦਾ ਹੈ, ਹਾਂ ਉਹਦੇ ਕੁ ਚਲਾਣ ਦੇ ਉੱਤੇ ਹੀ ਹੈਗਾ ਹਨਾ। ਤੁਸੀਂ ਉਦਾ ਇਕਲਾ ਸਕੂਲ ਤੱਕ ਲੈ ਕੇ ਜਾਣਾ ਹੈ, ਫਿਰ ਤਾਂ ਤੇ ਦੇਖੋ ਦੋ ਤਿੰਨ ਦਿਨ ਨੀ ਮੁੱਕਦੀ ਹੈਗੀ ਐ। ਤੇ ਤਿੰਨ ਚਾਰ ਦਿਨ ਤੱਕ ਨੀ ਨਿਕਲ ਜਾਂਦੀ ਏ। ਫਿਰ ਤੇ ਲਾਣ ਦੀ ਵੀ ਲੋੜ ਨੀ ਪੈਂਦੀ ਹੈਗੀ, ਹੁਣ ਦੇਖੋ ਹੁਣ ਕਈ ਦੇਖੋ, ਸਟੇਟ ਦੇ ਵਿੱਚ ਤਾਂ ਬਿਜਲੀ ਵੀ ਫਰੀ ਹੈਗੀ ਹੈ, ਸਰਕਾਰ ਬਿਜਲੀਆਂ ਵੀ ਫਰੀ ਦਿੰਦੀ ਪਈ ਹੈ। ਹੈਨਾ, ਕਈ ਹਾਂ ਕਈ ਸਟੇਟਾਂ ਦੇ ਵਿੱਚ ਹੈਗੀ ਹੈ ਹੁਣ ਕੋਈ ਉਹਨਾਂ ਨੂੰ ਕਿੰਨੇ-ਕਿੰਨੇ ਯੂਨਿਟ ਫ੍ਰੀ ਮਿਲਦੇ ਹੈਗੇ ਨੇ, ਤੇ ਫੇਰ ਦੇਖਿਓ, ਉਹਨਾਂ ਨੂੰ ਹੋਰ ਵੀ ਸੁ ਜਾਂਦਾ ਹੈਗਾ ਹੈਨਾ, ਉਹਨਾਂ ਦੇਖੋ ਬੈਟਰੀ ਦੇ ਵਿੱਚ ਜਿਵੇਂ ਚਾਰਜ ਵੀ ਹੋ ਰਿਹਾ ਹੈ। ਉਹ ਵੀ ਇਲੈਕਟ੍ਰੀਸਿਟੀ ਦਾ ਬਿਲ ਪੇ ਨੀ ਕਰਨਾਂ ਰਹਿੰਦਾ ਹੈਗਾ, ਤੇ ਕਈ ਅ ਹਾਂ ਕਈ ਸਟੇਟ ਨੂੰ ਤੇ, ਚੀਜ਼ ਦੀ ਵੀ ਸਹੂਲਤਾਂ ਹੈਗੀ। ਹੁੰਦੀਆ ਨੇ ਸਗੋ ਗਵਰਮੈਂਟ ਨਾ ਇਹਨਾਂ ਨੂੰ। ਥੋੜਾ ਜਿਹਾ ਓ ਕਰ ਲਈ ਏ ਹੈ ਅਪਲਿਫਟ ਕਰ ਵਨ ਕੰਜਿਊਮਰਸ ਨੂੰ ਨਾ ਇਹਦੀ ਮਾਰਕੀਟ ਵਧਾਣ ਵਾਸਤੇ ਜਿਵੇਂ ਸਬਸਿਡੀ ਵਗੈਰਾ ਵੀ ਦੇ ਰਹੀ ਹੈ ਇਹਨਾਂ ਦੇ ਰੇਟ ਵਗੈਰਾ ਵੀ ਕਾਫੀ ਘੱਟ ਹੋਏ ਨੇ ਜਦੋਂ ਇਹ ਸ਼ੁਰੂ-ਸ਼ੁਰੂ ਦੇ ਵਿੱਚ ਆਈਆਂ ਸੀ, ਨਾ ਇਹਨਾਂ ਦੇ ਰੇਟ ਕਾਫੀ ਹੈਗੇ ਸੀ।
ਅੱਛਾ ਮੈਂ ਹਾਂ ਐ
ਮਾਰਕੀਟ ਦੇ ਵਿਚ ਇਹਨਾਂ ਦਾ ਮਤਲਬ ਤੁਸੀਂ ਕਹਿ ਲਓ, ਪਲੇਸ ਬਣਾ ਦੇ ਲਈ ਇਹਦਾ ਸ਼ੇਰ ਬਣਾਣ ਦੇ ਲਈ ਜਿਵੇਂ ਗੋ ਗਮੈਟ ਨੇ ਵੀ ਸਬਸਿਡੀ ਦਿੱਤੀ ਹੈ ਏ ਵਾਲੇ ਡਿਲਰ ਦੇ ਉਤੇ ਤੇ ਤੁਸੀਂ ਕਹਿਲੋ ਕੰਪੀਟੀਸ਼ਨ ਕਾਫੀ ਵਿਚ ਵਧਿਆ ਹੈਗਾ। ਪਹਿਲੇ ਬੈਟਰੀ ਦੀ ਇਹਨਾਂ ਦੀ ਕਪੈਸਿਟੀ ਵੀ ਘੱਟ ਗਈ ਸੀ, ਉਹਨਾਂ ਨੇ ਬੈਟਰੀ ਦੀ ਕਪੈਸਿਟੀ ਵੀ ਕਾਫ਼ੀ ਵੱਧ ਹੇਗੀ ਹੈ। ਕਹਿੰਦੇ ਛੋਟੀ ਬੈਟਰੀ ਆਉਂਦੀ ਸੀ, ਹੁਣ ਤੇ ਕਾਫ਼ੀ ਵੱਡੀ ਕਪੇਸਟੀ ਇਹਨਾਂ ਦੇ ਵਿੱਚ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਪਹਿਲੇ ਥੋੜ੍ਹਾ ਡਰ ਵੀ ਹੁੰਦਾ ਹੈਗਾ ਸੀ ਹਾਂ। ਆਵਾਜ਼ ਵੀ ਨੀ ਹੁੰਦੀ ਹੈਗੀ।
ਜਿਵੇਂ ਮਾਰਕੀਟ ਚ ਜਾਵਾਂ ਤੇ ਕਈ ਲੰਘਦੇ ਨੇ ਨਾ ਬੈਟਰੀ ਵਾਲੀ ਲੈ ਕੇ ਬਲੂਟੂਥ ਸਿਸਟਮ ਵੀ ਹੈਗਾ ਬੜੇ ਸੋਹਣੇ ਗਾਣੇ ਲਗਾ ਲਗਾ ਕੇ ਜਾਂਦੇ ਨੇ ਹੈਨਾ।
ਹਾਂ-ਹਾਂ, ਅੱਛਾ ਪਤਾ ਕਿ ਐਜ ਆ ਇੰਡੀਅਨ ਸਾਨੂੰ ਨਾ ਆਦਤ ਹੋ ਗਈ ਸ਼ੋਰ‌ ਸ਼ਰ ਬੜੀ ਨੋਇਜ਼ ਪੋਲਿਊਸ਼ਨ ਦੀ ਹੈ ਨਾ, ਹੁਣ ਦੇਖੋ ਇਹ ਹੈ ਤੇ ਬਹੁਤ ਚ ਕੋਈ ਸ਼ੋਰ-ਸ਼ਰਾਬਾ ਨੀ ਹੈਗਾ ਆਰਾਮ ਦੇ ਨਾਲ ਬੰਦਾ ਪਰ ਕਈ ਮਜ਼ਾਕ ਆਂਦੇ ਨੇ ਕਈ ਕਹਿੰਦੇ ਨੇ ਖਿਡੌਣੇ ਹੈਗੇ।
ਹਾਂ ਗੁੰਗੀ ਏ, ਹਾਂ ਕਈ ਬੋਲਦੇ ਹਾਂ-ਹਾਂ ਤੇ ਉਹ ਮੈਂ ਦੇਖਦੀ ਹਾਂ। ਤੱਦੀ ਗਈਆਂ ਨੇ ਨਾ, ਬਲੂਟੂਥ ਲਗਾਇਆ ਹੁੰਦਾ, ਉਹ ਪਤਾ ਕੀ। ਇਹ ਜਦੋਂ ਬੰਦਾ ਟਰੈਫ ਫਸਿਆ ਹੁੰਦਾ ਬਲਕਿ ਉਹਦਾ ਇੰਟਰਟੇਨਮੈਂਟ ਹੋ ਰਿਹਾ ਵ ਧਿਆਨ ਭਟਕ ਰਿਹਾ। ਗਾਣੇ ਵੱਲ ਜਾ ਰਹੇ ਹੈ, ਕੁੱਛ ਵੀ ਆਪਣਾ ਲਗਾਇਆ, ਮਤਲਬ ਕਿ ਅੱਛਾ ਵੀ ਲੱਗਦਾ ਥੋੜਾ ਦੇਖ ਕਾਨੂੰ ਨਾ, ਤੇ ਮੈਨੂੰ ਹੁਣ ਇਹ, ਪ੍ਰੋਬਲਮ ਆ ਰਹੀ ਸੀ, ਕਿਉਂਕਿ ਹੁਣ ਸਾਡੇ ਕੋਲ ਪੈਟਰੋਲ ਵਾਲੀ ਮੈਂ ਸੋਚ ਰਹੀ ਹੁਣ ਏਨੂੰ ਸਕੂਲ ਵਾਸਤੇ ਤੇ ਨਾ, ਟਿਊਸ਼ਨ, ਸਕੂਲ ਵਾਸਤੇ ਇਹਨੂੰ ਬੈਟਰੀ ਆਲੀ ਲੈਦਾ। ਬਟ ਮੈਨੂੰ ਇਹਦੇ ਨਾ ਫੀਚਰ ਨੀ ਪਤਾ। ਅਸੀ। ਕੀ ਇਹਦੇ ਫੀਚਰ ਕੀ ਏ, ਬੈਟਰੀ ਹੁਣ ਕਿੰਨੇ ਹੁਣੇ ਤਾਂ ਸਕੂਲ ਨਾ ਤੁਸੀਂ ਮੰਨੋਗੇ, ਚਾਰ ਕਿਲੋਮੀਟਰ ਦੂਰ ਐ। ਤੇ ਔਈਓ ਅੱਠ ਕਿਲੋਮੀਟਰ ਹੋ ਗਿਆ। ਜਾਣਾ ਤੇ ਉਹਦੇ ਵਿੱਚ ਜੋ ਟ੍ਰੈਫਿਕ ਹੈ ਟ ਤੁਸੀਂ ਸੋਚੋ, ਕਿ ਅੱਧਾ ਘੰਟਾ ਸਾਨੂੰ ਟ੍ਰੈਫਿਕ ਲੈ ਲੈਂਦੀ ਏ। ਤੇ ਉਹ ਪੂਰਾ ਕਵਰ ਕਰਕੇ ਮਤਲਬ ਕਿ ਹੈ, ਨਾ ਕਿ ਬੱਚਾ ਕੱਲਾ ਜਾਂਦਾ ਫੇਰ, ਧਿਆਨ ਵੀ ਵਿਚ ਰਹਿੰਦਾ। ਵੀ ਉਹ ਹੁੰਦਾ ਨਾ ਕਿਉਂਕਿ ਫੋਨ ਏਲਾਊਡ ਨੀ ਹੁੰਦੇ ਜਿਸ ਖੁਲਾਂਈ ਚ, ਕਿ ਇਹ ਕਿ, ਬਈ ਬੈਠ ਟਰੀ ਸਹੀ ਹੋਏ ਦੀ ਬੱਚਾ ਸਹੀ ਚਲਾ ਜਾਏ, ਸਹੀ ਆ ਜਾਏ ਬਸ ਇਹੀ ਸੀ ਕਿ, ਮੈਂ ਕਿਹਾ ਚਲ ਪਤਾ ਕਰਾਂ। ਕਿ ਬਈ, ਲੈਨੀ ਸਹੀ ਹੈ, ਨੀ ਲੈ, ਕਿਉਂਕਿ ਬੰਦੇ ਨੇ ਪੈਸਾ ਤੇ ਖਰਚਣਾ ਹੀ ਹੈ। ਫੇਰ ਜਦੋਂ ਚੀਜ਼ ਲਏਗਾ, ਕਿਉਂਕਿ ਇਹ ਵੀ ਸਾਡੇ ਤੋ ਤੁਸੀਂ ਮੰਨੋਗੇ, ਕਿ ਜੇ ਸਾਡੇ ਹੱਥ ਚ ਚਲਾਨੇ ਅਸੀਂ ਇਹਨੂੰ ਦਸ ਸਾਲ ਵੀ ਲੰਗਾ ਸਕਦੇ ਹਾਂ ਲੈ ਕੇ।
ਦੇਖੋ ਗੱਲ ਪਤਾ ਹੈ ਕੀ ਹੈਗੀ ਐ ਦੇਖੋ ਲੈਣੀ ਉਹ ਵੀ ਹੈਗੀ, ਉਹਦੇ ਤੇ ਵੀ ਪੈਸੇ ਲੱਗਨਗੇ ਇਹ ਵੀ ਲੈਣੀ ਇਹਦੇ ਤੇ ਵੀ ਪੈਸੇ ਲੱਗਨਗੇ ਦੇਖੋ, ਬੱਚਤ ਕਿੱਥੇ ਹੋ ਜਾਂਦੀ। ਹੈਗੀ ਪੈਟਰੋਲ ਦੀ ਬਚਤ ਹੋ ਜਾਂਦੀ ਹੈਗੀ ਐ। ਹਨਾ ਉਹਦੇ ਵਿੱਚ ਤੁਹਾਨੂੰ ਹਰ ਮਹੀਨੇ ਦੇ ਮਹੀਨ ਨੇ ਜਿਵੇਂ ਤੁਹਾਡੇ ਤਿੰਨ ਹਜ਼ਾਰ ਰੁਪਏ ਬਚ ਜੇਗਾ ਪਰ ਰੋਲ ਦੇ ਵੀ ਚ, ਇਹਦੇ ਵਿੱਚ ਤੁਸੀਂ ਕਹਿ ਲੋਓ, ਤੁਹਾਡਾ ਉਹ ਪੈਸਾ ਬਚ ਜਾਂਦਾ ਹੈਗਾ ਤਿੰਨ ਹਜ਼ਾਰ ਹਾਂ ਇਲੈਕਟ੍ਰੀਸਿਟੀ ਦੇ ਵਿੱਚ ਤੁਸੀਂ ਕਹਿ ਲਓ, ਪੰਜ ਸੌ ਰੁਪਏ ਦਾ ਫ਼ਰਕ ਪੈ ਸਕਦਾ ਐ, ਪੰਜ ਸੌ ਤੋਂ ਵੱਧ ਦਾ ਫ਼ਰਕ ਨੀ ਪੈਂ ਦਾ ਹੈਗਾ, ਤੁਹਾਡਾ ਪੰਜ ਸੋ ਰੋਲ ਵੱਧ ਗਿਆ। ਜੇਗਾ ਹਨਾ, ਤੇ ਇਹ ਚੀਜ਼ ਹੋ ਜੇਗੀ, ਤੇ ਦੂਜੀ ਦੇਖੋ ਰੀਸੇਲ ਵੈ ਜਿਹੜੀ ਹੈਗੀ ਐ ਦੇਖੋ, ਦਸ ਸਾਲ ਬਾਅਦ ਉਹਨੂੰ ਵੀ ਵਰਤਾਂਗੇ। ਤੇ ਉਹ ਵੀ ਦੇਖੋ, ਉਹਨਾਂ ਦੀ ਰੀਸੇਲ ਵੈਲੂ ਕਿੰਨੀ ਕੁ ਰਹਿੰਦੀ ਹੈਗੀ ਏ ਵੀ ਦਸ ਹਜ਼ਾਰ ਰੁਪਏ ਹੀ ਰਹਿੰਦ ਦੀ ਏ। ਗੀ ਏ ਤੇ ਇਹਨਾਂ ਦੀ ਵੀ ਇੰਨੀ ਕੁ ਰਹਿੰਦੀ ਹੈਗੀ, ਹੁਣ ਜਿਵੇਂ ਬੈਟਰੀ ਵਗੈਰਾ ਇਹਨਾਂ ਦੀ ਵਿਕ ਜਾਂਦੀ ਹੈਗੀ ਏ, ਵੈਸੇ ਤੇ ਇਹਨਾਂ ਗੱਡੀਆਂ ਦੇ ਵਿੱਚ ਕੋਈ ਪ੍ਰੋਬਲਮ ਆਦੀ ਨੀ ਹੈਗੀ। ਗੀ ਮੇਨ ਬੈਟਰੀ ਦੀ ਆਂਦੀ ਐ ਤੁਹਾਨੂੰ, ਬੈਟਰੀ ਅਗਰ ਤੁਹਾਨੂੰ ਲੱਗਦਾ ਖ਼ਰਾਬ ਹੋ ਗਈ ਏ ਜਿਵੇਂ ਤੁਸੀਂ ਆਪਾਂ ਘਰ ਇਨਵਰਟਰ ਨਹੀਂ ਕਹਿੰਦੇ ਹੈਗੇ, ਸਾਨੂੰ ਘਰ ਇਨਵਰਟਰ ਜਿਵੇਂ ਬੈਟਰਾ ਖਰਾਬ ਹੋ ਗਿਆ, ਸਾਨੂੰ ਦੁਬਾਰਾ ਹਨਾ ਪੰਜ ਸਾਲ ਬਾਅਦ ਜਾਂ ਸੱਤ ਸਾਲ ਬਾਅਦ ਸਾਨੂੰ ਲੱਗਦਾ ਹੈਗਾ, ਹੁਣ ਬੈਟਰਾ ਦੁਬਾਰਾ ਰੱਖਣਾ ਪਏਗਾ। ਚੰਗੀ ਕੰਪਨੀ ਦਾ ਅਸੀਂ ਉਹ ਬੈਟਰਰਾ ਦੁਬਾਰਾ ਰੱਖ ਲੈਂਨੇ ਹੈਗੇ ਆ। ਤੇ ਸਾਡਾ ਇਨਵਰਟਰ ਤੇ ਉਹੀ ਰਹਿੰਦਾ। ਹੈਗਾ।
ਹਾਂ-ਹਾਂ, ਹਾਂਜੀ ਚਲੋ ਕੋਈ ਨੀ ਹਾਂ ਠੀਕ ਹੈ ਠੀਕ ਹੈ, ਚਲੋ ਕੋਈ ਨੀ ਮੈਂ ਫਿਰ ਸੋਚਾਂਗੀ। ਤੇ ਲੈਣ ਬਾਰੇ ਚਲੋ ਚੰਗਾ ਲੱਗਾ। ਗੱਲ ਕਰਕੇ। ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ,
ਸਤ ਸ਼੍ਰੀ